ਸ਼ ਸ੍ਰੀ ਕਾਲ ਜੀ ਸ਼ ਸ੍ਰੀ ਕਾਲ ਜੀ ਠੀਕ ਓ ਹਾਂਜੀ ਵਧੀਆ, ਤੁਸੀਂ ਸੁਣਾਓ ਹੋਰ ਘਰ-ਪਰਿਵਾਰ ਸਭ ਵਧੀਆ।
ਹਾਂਜੀ-ਹਾਂਜੀ ਸਭ ਠੀਕ ਨੇ ਤੁਆਡੇ ਕਰੇ ਸਭ ਠੀਕ ਨੇ।
ਹਾਂਜੀ-ਹਾਂਜੀ ਵਧੀਆ, ਹੋਰ ਕੀ ਕਰ ਰੇ ਸੀ?
ਮੈਂ ਬਸ ਹੁਣੇ ਫ੍ਰੀ ਹੋ ਕੇ ਬੈਠੀ ਸੀ।
ਅੱਛਾ-ਅੱਛਾ, ਕਾਫੀ ਚਿਰ ਹੋ ਗਿਆ ਤੁਸੀ ਯਾਦ ਈ ਨੀ ਕਰਦੇ ਤੇ ਮੈਂ ਕੇਆ ਚੱਲ ਮੈਂ ਆਪ ਈ ਕੋਲ ਕਰ ਲਾਂ।
ਅੱਛਾ-ਅੱਛਾ, ਚਲੋ ਤੁਸੀਂ ਵਧੀਆ ਕੀਤਾ ਯਾਦ ਕੀਤਾ ਸਾਨੂੰ।
ਹਾਂਜੀ-ਹਾਂਜੀ, ਹੋਰ ਸੁਣਾਓ ਪਾਜੀ ਠੀਕ ਨੇ।
ਹਾਂਜੀ-ਹਾਂਜੀ।
ਹਾਂਜੀ ਬਸ ਮੈਂ ਪੁੱਛਣਾ ਸੀਗਾ, ਫ੍ਰੀ ਓ ਤੁਸੀਂ ਥੋੜ੍ਹੀ ਜੀ ਗੱਲ ਕਰਨੀ ਸੀ ਤੁਆਡੇ ਨਾਲ।
ਹਾਂਜੀ-ਹਾਂਜੀ ਬੋਲੋ ਵੀਰ ਜੀ
ਹਾਂ ਮੈਂ ਪੁੱਛਣਾ ਸੀ ਅਹ ਤੁਸੀਂ ਉਸ ਦਿਨ ਅਪਣਾ ਅ ਗੁਰਦੁਆਰਾ ਸੈਬ ਜਦੋਂ ਆਏ ਸੀ ਅ ਬਲੈਕ ਕਲਰ ਦਾ ਸੂਟ ਪਾਯਾ ਦਾ ਸੀ ਤੁਸੀਂ ਹੈਨਾ ਬੀਬਾ ਬ੍ਰੈਂਡ ਦਾ ਤੇ ਤੁਸੀਂ ਆਪਣਾ ਔਨਲਾਈਨ ਮੰਗਾਦੇ ਓ ਯਾਂ ਸਟੋਰ ਤੋਂ ਲੈ ਕੇ ਵਿਜਿਟ ਕਰਦੇ ਓ ਮਤਲਬ ਵਿਜਿਟ ਕਰਕੇ ਫੇਰ ਲੈਣ ਜਾਂਦੇ ਓ।
ਜ਼ਿਆਦਾਤਰ ਤਾਂ ਦੇਖੋ ਸਟੋਰ ਤੋਂ ਈ ਲੈਣਾ ਪਸੰਦ ਕਰਨੀ ਆ।
ਅੱਛਾ, ਨਈ ਜਿੱਦਾਂ ਮਤਲਬ ਨਾ ਮਤਲਬ ਮੈਂ ਅ ਓਵੇਂ ਦਾ ਸੇਮ ਸੂਟ ਨਾ ਮਤਲਬ ਸਾਡੇ ਐੱਥੇ ਹੈਗੇ ਨੇ ਨੋਨ ਮਤਲਬ ਓਨਾਂ ਨੇ ਵੀ ਲਿਤਾ ਸੀ ਬਟ ਓਨਾਂ ਨੇ ਨਾ ਸਟੋਰ ਤੋਂ ਲਿੱਤਾ ਸੀ। ਤੇ ਓ ਤਾਂ ਮੈਨੂੰ ਪਤਾ ਲੱਗਿਆ ਕਿ ਓ ਬੀਬਾ ਬ੍ਰੈਂਡ ਦਾ ਤੇ ਮੈਂ ਪੁੱਛਣਾ ਸੀਗਾ ਜਿਵੇਂ ਤੁਸੀਂ ਔਨਲਾਈਨ ਪਰਚੇਸ ਕਰਦੇ ਓ ਯਾਂ ਫਿਰ ਲੈਣ ਜਾਂਣ ਓ।
ਮੈਂ ਜ਼ਿਆਦਾਤਰ ਤਾਂ ਲੈ ਕੇ ਈ ਖੁਸ਼ ਹਾਂ ਕਿਉਂਕਿ ਦੇਖੋ ਓਦੇ ਵਿੱਚ ਨਾ ਇੱਕ ਤਾਂ ਸਾਈਜ਼ ਦਾ ਵੀ ਇਸ਼ੂ ਆਂਦਾ ਔਨਲਾਈਨ ਇਚ ਇੱਕ ਉਸ ਤੋਂ ਬਾਅਦ ਕੱਪ ਕੱਪੜੇ ਦਾ ਵੀ ਕੋਈ ਓ ਨੀ ਹੁੰਦਾ ਕਿ ਬਈ ਕੱਪੜਾ ਕਿੱਦਾਂ ਦਾ ਨਿਕਲ ਜਾਏ। ਕਿੱਦਾਂ ਦਾ ਨ
ਹਾਂ ਓਹੀ ਤੇ ਗੱਲ ਏ ਨਾ ਪ ਤਾ ਕੀ ਏ ਮੈਂ ਵੀ ਮਤਲਬ ਤੁਸੀਂ ਮੰਨੋਗੇ ਨੀ ਅਹ ਮੈਂ ਪਿੱਛੇ ਜੇ ਅਪਣੇ ਲੋਵਰ ਜੇ ਲਿੱਤੇ ਸੀਗੇ ਔਨਲਾਈਨ ਪਯੂਮਾ ਦੇ ਅੱਛਾ ਤੇ ਓ ਮਤਲਬ ਨਾ ਮਤਲਬ ਸਾਈਜ਼ ਇਸ਼ੂ ਮੈਨੂੰ ਵੀ ਪਿਆ ਸੀਗਾ, ਜਿੱਦਾਂ ਮੈਂ ਐਲ ਮੰਗਾ ਲੇਆ ਅਪਨੀ ਲੈਂਥ ਔਰ ਆਪਣਾ ਵੇਸਟ ਦੇ ਅਕੋਡਿੰ ਡਿੰਗ ਤੇ ਫਿਰ ਮੈਨੂੰ ਨਾ ਥੋੜੇ ਮਤਲਬ ਲੈਂਥ 'ਚ ਛੋਟੇ ਸੀਗੇ। ਵੈਸੇ ਤਾਂ ਠੀਕ ਸੀ, ਫਿਰ ਜੇ ਮੈਂ ਐਕਸ ਫਿਰ ਰਿਟਰਨ ਪਾਏ ਫਿਰ ਚਾਰ ਪੰਜ ਦਿਨ ਬਾਦ ਰਿਟਰਨ ਹੋਏ ਹਨਾ।
ਹਾਂਜੀ-ਹਾਂਜੀ।
ਫੇਰ ਜਾ ਕੇ ਕਿੱਥੇ ਤੁਸੀਂ ਮੰਨੋਗੇ ਚਾਰ ਖਾਨੀ ਪੰਜ ਦਿਨਾਂ ਬਾਦ ਫਿਰ ਆਏ ਬਟ ਮੈਨੂੰ ਤਾਂ ਚਾਈਦੇ ਸੀਗੇ ਨਾ ਤਾਂ ਕਰਕੇ।
ਦੇਖੋ ਐਦੇ 'ਚ ਤਾਂ ਮੇਰਾ ਵੀ ਇੱਕ ਦੋ ਵਾਰ ਹੋ ਚੁੱਕੇਆ ਏ ਸਾਈਜ਼ ਦਾ ਇਸ਼ੂ ਹੋ ਜਾਂਦਾ ਇੱਕ ਕੱਪੜੇ ਦਾ ਇਸ਼ੂ ਹੋ ਜਾਂਦਾ ਕੱਪੜੇ ਕਿੱਦਾਂ ਦਾ ਨਿਕਲਦੈ। ਕਈ ਵਾਰ ਕੱਪੜਾ ਐਸਾ ਹੁੰਦਾ ਕਿ ਇੱਕ ਧੋ 'ਚ ਖ਼ਰਾਬ ਹੋ ਜਾਂਦਾ ਐ।
ਹਾਂ ਬਿਲਕੁਲ ਬਿਲ
ਠੀਕ ਐ? ਜੇੜਾ ਅਸੀਂ ਔਨਲਾਈਨ ਆ ਔਨ ਔਫਲਾਈਨ ਲਵਾਂਗੇ ਓ ਅਸੀਂ ਕੱਪੜਾ ਕੁਪੜਾ ਸਭ ਚੈੱਕ ਕਰਕੇ ਲਵਾਂਗੇ। ਉਸ ਤੋਂ ਬਾਦ ਦੇਖੋ ਬੋਲਦੇ ਵੀ ਨੇ ਕਿ ਚੇਂਜ ਹੋ ਜਾਏਗਾ ਸਾਡਾ ਯਾ ਕੁਛ ਐ।
ਹਾਜੀ-ਹਾਜੀ ਬਿਲਕੁਲ।
ਐਦੇ 'ਚ ਦੇਖੋ ਚੇਂਜ ਦਾ ਵੀ ਨੀ ਹੁੰਦਾ। ਚੇਂਜ ਦਾ ਵੀ ਪੂਰਾ ਇੱਕ ਵੀਕ ਹਾਂ ਪੂਰਾ ਇੱਕ ਵੀਕ ਲੱਗ ਜਾਂਦਾ ਐ।
ਹਾ ਪਰ ਨਾ ਪੈ ਭੈਣ ਜੀ ਕੁਛ-ਕੁਛ ਕੱਪੜਿਆ ਤੇ ਔਫਰ ਆਂਦਾ ਜੇ ਮਤਲਬ ਮਤਲਬ ਕਈ ਕੱਪੜੇ ਤਾਂ ਮੈ ਜਿੱਦਾ ਤੁਸੀਂ ਮੰਨੋਗੇ ਨੀ ਬਾਏ ਵਨ ਗੈਟ ਵਨ ਹੁੰਦੇ ਨੇ ਹਨਾ। ਤੇ ਓਨਾਂ ਤੇ ਅੱਛਾ ਔਫਰ ਮਿਲ ਜਾਂਦਾ ਅਗਰ ਆਪਾਂ ਔਨਲਾਈਨ ਲਈਏ ਸ਼ੋਪਿੰਗ ਕਰੀਏ। ਪਰ ਹਾਂ ਐ ਵੀ ਗੱਲ ਅ ਚੱਲੋ ਕੋਈ ਨੀ ਬਾਕੀ ਸਾਈਜ਼ ਦਾ ਇਸ਼ੂ ਤਾਂ ਦੇਖੋ ਪੈ ਈ ਜਾਂਦਾ ਬਟ ਮੇਰੇ ਅਕੋਰਡਿੰਗ ਜੋ ਸਾਨੂੰ ਔਨਲਾਈਨ ਮਤਲਬ ਸਾਨੂੰ ਔਫਰ ਮਿਲਦੇ ਨੇ ਨਾ, ਓ ਸਾਨੂੰ ਸ਼ਾਇਦ ਮੈ ਸਟੋਰ 'ਚ ਜਾ ਕੇ ਓ ਚੀਜ਼ਾ ਸਾਨੂੰ ਨਈ ਅਵੇਲੇਬਲ ਹੁੰਦੀਆ।
ਹਾਂ ਪਰ ਦੇਖੋ ਸਾਈਜ਼ ਦਾ ਵੀ ਇਸ਼ੂ ਹੋ ਜਾਂਦੈ।
ਹਾਂਜੀ-ਹਾਂਜੀ ਬਿਲਕੁਲ, ਐ ਗੱਲ ਤੁਸੀ ਬਿਲਕੁਲ ਸਈ ਕਈ ਸਭ ਤੋ ਵੱਡੀ ਗੱਲ ਐ ਸਾਈਜ਼ ਜ਼ ਦੇਖੋ ਸਾਈਜ ਪ੍ਰੋਪਰ ਆਂਦੇ ਈ ਨਈ।
ਫਿਰ ਉਸ ਤੋ ਬਾਦ ਸਾਨੂੰ ਅਗਰ ਐਮਰਜੈਂਸੀ ਚਾਈਦਾ ਹੁੰਦਾ ਅਸੀਂ ਐਦੇ 'ਚ ਹਫ ਤੇ ਬਾਦ ਆਂਦੈ। ਤੇ ਅਸੀ ਓਵੇਂ ਲੈਨ ਜਾਈਏ ਸ਼ੌਪ ਤੋਂ, ਤੋਂ ਓ ਸਾਨੂੰ ਫੈਦਾ ਐ ਕਿ ਅਸੀਂ ਓਧਰ ਸਾਈਜ਼ ਵੀ ਦੇਖ ਲਾਂਗੇ, ਸਭ ਕੁਝ ਦੇਖ ਲਾਂਗੇ ਔਰ ਚੋਇਸ ਦਾ ਵੀ ਲੈ ਲਾਂਗੇ ਅਪਨੀ।
ਦੇਖੋ ਬਿਲਕੁਲ ਸਈ ਗੱਲ ਏ। ਔਨਲਾਈਨ ਵਿਜਿਟ ਕਰਕੇ ਨਾ, ਅਪਨਾ ਸਟੋਰ ਤੇ ਵਿਜਿਟ ਕਰਕੇ ਤੇ ਕਾਫੀ ਫਾਇਦੇ ਨੇ। ਆਪਾ ਆਰਾਮ ਨਾਲ ਬੈਠ ਕੇ ਜਿੱਦਾ ਆਪਾ ਟਰਾਈ ਕਰਕੇ ਦੇਖਨੇ ਆਂ ਸਾਨੂੰ ਨਈ ਸੂਟ ਤੇ ਆਪਾਂ ਕੋਈ ਹੋਰ ਸਾਈਜ ਦੇਖਨੇ ਆਂ ਸਾਡੇ ਕੋਲ ਕਲਰ ਓਪਸ਼ਨਸ ਹੁੰਦੇ ਨੇ ਔਨਲਾਈਨ ਸਾਡੇ ਸਾਮਨੇ ਪੇਆ ਹੁੰਦੈ ਕੋਈ-ਕੋਈ ਚੀਜ ਐਸੀ ਹੁੰਦੀ ਏ ਜੋ ਵੇੇਅਰ ਕਰਨ ਤੋ ਬਾਦ ਪਤਾ ਚੱਲਦੀ ਕਿ ਸਾਡੇ ਫੇਸ ਤੇ ਮਤਲਬ ਜੱਚ ਰਯਾ ਸਾਡੀ ਬੋਡੀ ਤੇ ਹਨਾ, ਕਲਰ ਦੇ ਕੋਬੀਨੇਸ਼ਨ ਦੇ ਹਿਸਾਬ ਨਾਲ ਓਹੀ ਹੈ ਨਾ ਪਰ ਮੈ ਵੈਸੇ ਮਤਲਬ ਮੈ ਤੁਆਨੂੰ ਸਈ ਦੱਸਾ ਜਿਸ ਹਿਸਾਬ ਦੀ ਭੈਣ ਜੀ ਸਾਡੇ ਇੱਥੇ ਗਰਮੀ ਹੈ ਨਾ, ਮੌਸਮ ਦੇ ਹਿਸਾਬ ਨਾਲ ਤਾ ਭੈਣ ਜੀ ਮੈ ਤਾ ਦੇ ਕੋੋਲ ਸਟੋਰ ਤੇ ਹੀ ਜਾਨਾ ਵਾ ਲੈਨ ਕਿਉਕਿ ਮੈਂ
ਹਾਂ ਸਟੋਰ ਤੋਂ
ਹੈ ਨਾ ਮੈਨੂੰ ਨੀ ਲੱਗਦਾ ਕਿ ਕਿਉਂਕਿ ਮੌਸਮ ਹਿਸਾਬ ਨਾਲ ਨਾ ਫੇਰ ਕਈ ਵਾਰ ਐਸਾ ਵੀ ਹੁੰਦਾ ਕਿ ਔਨਲਾਈਨ ਵੀ ਮੰਗਵਾ ਲੈਨੇ ਆ। ਪਰ ਸਾਡੇ ਇੱਥੇ ਹੁਨ ਮੌਸਮ ਨਾ ਸਹੀ ਚੱਲ ਰੈਐ, ਫਿਲਹਾਲ ਤੇ, ਤਿੰਨ- ਚਾਰ ਦਿਨ ਤੋ ਬਰਸਾਤਾ ਹੋਈਆ ਸੀਗੀਆ, 'ਤੇ ਹੁਨ ਨਾ ਮਤਲਬ ਬੱਦਲ-ਬੱਦਲ ਬੱਦਲ ਬਨੇ ਦੇ ਨੇ, ਏਂਨੀ-ਏੰਨੀ ਅੱਛੀ ਖਾਸੀ ਧੁੱਪ ਨਈਂ ਐ। ਮਤਲਬ ਇੰਨੀ ਗਰਮੀ ਨੀ ਪੈ ਰੀ, ਤਾ ਫਿਰ ਮੈ, 'ਤੇ ਹੁਨ ਅਪਨਾ ਸਟੋਰ ਤੇ ਗਿਆ। ਅਸੀ ਅੱਜ ਵੀ ਸਗੋ ਮੈ ਹੁਨੇ ਈ ਹੋ ਕੇ ਆਇਆ, 'ਤੇ ਮੈ ਕੇਆ ਚੱਲ, ਤੁਹਾਨੂੰ ਕੌਲ ਤਾ ਕੀਤੀ ਸੀ। ਮੈ ਨਾ ਤੁਹਾਡੀ ਫੋਟੋ ਵੇਖੀ, ਤੁਸੀ ਉਸ ਦਿਨ ਗੁਰਦੁਆਰੇ ਸਾਇਬ ਸੂਟ ਵੀ ਪਾ ਕੇ ਆਏ ਸੀ ਉਦੋ ਵੀ ਵੇਖਿਆ, ਫਿਰ ਤੁਸੀ ਸਟੇਟਸ ਪਾਇਆ 'ਤੇ ਮੇਰੀ ਸਿਸਟਰ ਨੇ ਦੇਖਿਆ, ਤਾ ਉਹ ਕੈਂਦੇ, ਬਈ ਮੈਨੂੰ ਵੀ ਏਦਾ ਦਾ ਸੂਟ ਮੰਗਾ ਦੇ। ਤਾ ਮੈ ਕੇਆ, ਚਲੋ ਤੁਹਾਡੇ ਕੋਲ ਰਿਵਿਊ ਪੁੱਛ ਲਾ ਕਿ, ਮਤਲਬ ਕਿਵੇ ਦਾ ਰੇਆ ਤੁਹਾਡਾ ਐਕਸਪੀਰੀਅੰਸ?
ਦੇਖੋ, ਮੈਨੂੰ ਤਾ ਨੀ ਅੱਛਾ ਲੱਗੇਆ, ਕਿਉਕਿ ਇੱਕ-ਦੋ ਵਾਰ ਮੈ ਮੰਗਵਾਏ ਨੇ ਮੇਰੇ ਟੋਪ। ਦਾ ਬੜਾ ਇਸ਼ੂ ਆਇਆ, ਉਸ ਤੋ ਬਾਦ ਚੇਂਜ ਕਰਾਨ ਦਾ ਬੜਾ ਇਸ਼ੂ ਐ, ਦੇਖੋ ਸ਼ੋਪ 'ਤੇ ਜਾਵਾਗੇ ਅਸੀ, ਸਬ ਕੁਛ ਚੈਕ- ਚੁੱਕ ਕਰਕੇ ਲਿਆਵਾਗੇ, ਉਸ ਤੋ ਬਾਦ ਕੱਪੜਾ ਵੀ ਕਈ ਵਾਰ ਖਰਾਬ ਨਿਕਲ ਜਾਂਦੈ।
ਬਿਲਕੁਲ ਜੀ।
ਜਿੱਦਾ ਇੱਕ, ਇੱਕ- ਦੋ ਵਾਰੀ ਮੈ ਅਪਨੇ ਪਰਸ ਮੰਗਵਾਏ ਨੇ, ਹੈਂਡ-ਪਰਸ, ਓਦੇ ਵਿੱਚ ਵੀ ਡਿਫੈਕਟਿਡ ਨਿਕਲੇ ਸੀ ਦੋ- ਤਿੰਨ ਵਾਰੀ।
ਅੱਛਾ -ਅੱਛਾ।
ਹੁਨ ਅਸੀ ਕੁਛ ਹੋਰ ਵੀ ਚੀਜਾ ਲੈਨ ਜਾਵਾਂਗੇ, ਅਸੀ ਦੇਖ ਕੇ ਆਵਾਗੇ।
ਹਾ, ਦੇਖੋ, ਪਰਸ ਵਗੈਰਾ 'ਤੇ ਮੇਰੇ ਅਕੋਡਿੰਗ, ਜਿੱਦਾ ਤੁਸੀ ਗੱਲ ਕਰ ਰੇ ਓ। ਮੇਰੀ ਸਿਸਟਰ ਤਾਂ ਮੈਂ ਤੁਆਨੂੰ ਸਹੀ ਦੱਸਾ ਔਨਲਾਈਨ ਈ ਮੰਗਾਂਦੀ ਏ, ਮਤਲਬ ਓਦਾ ਐਕਸਪੀਰੀਅੰਸ ਬੋਤ ਵਦੀਆ ਔਨਲਾਈਨ ਦਾ। ਕਿਉਂਕਿ ਅਹ ਗੈਸ ਦਾ ਹੋ ਗਿਆ ਹੈਨਾ, ਆਪਣਾ ਜੇੜੇ ਬ੍ਰੈਂਡ ਹੁੰਦੇ ਨੇ, 'ਤੇ ਮੇ ਪਿੱਛੇ ਵੀ ਮਤਲਬ ਸ਼ੋਪਿੰਗ ਕੀਤੀ ਸੀਗੀ ਪੰਦਰਾਂ-ਵੀਹ ਹਜ਼ਾਰ ਦੀ, ਓਨੇ ਅਪਨਾ ਇੱਕ ਵਾਇ ਵੀ ਮੰਗਾਇਆ ਸੀ ਛੋਟਾ 'ਤੇ ਬਾਕੀ ਹੈਂਡ ਬੈਗ ਸੀ, ਮਤਲਬ ਉਨੇ ਨਾ ਔਨਲਾਈਨ ਹੀ ਲਿੱਤਾ। ਕਿ ਉਨੂੰ ਉਦੀ ਥਿੰਕਿੰਗ ਹੈਗੀ, ਮਤਲਬ ਉਦਾ ਐਕਸਪੀਰੀਅੰਸ ਬੋਤ ਵਦੀਆ ਹੈਗਾ ਔਨਲਾਈਨ ਐਪ। ਪਰਸ ਵਗੈਰਾ ਲੈਂਦਾ, ਮਤਲਬ ਤੁਸੀਂ ਮੰਨੋਗੇ ਨੀ, ਸਲੀਪਰ ਵਗੈਰਾ ਵੀ ਹੋ ਗਿਆ, ਡੇਲੀ ਯੂਜ ਦੀਆਂ, ਪਾਰਟੀਵੀਅਰ ਸਭ ਕੁਛ ਓ ਓਨਲਾਈਨ ਈ ਲੈਂਦੀ ਏ, ਉਹ ਬਾਰ ਜਾਦਾ ਬਿਲਕੁਲ ਨਿਕਲਦੀ ਈ ਨੀ ਫਾਲਤੂ, ਹਾਂ।
ਕੋਈ ਇੱਕ ਵਾਰੀ ਸਲੀਪਰ ਦਾ ਬੜਾ ਇਸ਼ੂ ਹੋਇਆ ਸੀ, ਮੈਂ ਇੱਕ ਵਾਰ ਸਲੀਪਰ ਮੰਗਵਾਈ ਮੇਰਾ ਸਾਈਜ਼ ਪੈਲੇ ਚੇਂਜ ਕਰਵਾਇਆ, ਵੱਡਾ ਆ ਗਿਆ ਜਦੋਂ ਪੈਲੇ ਮੰਗਵਾਈ ਸੀ ਔਨਲਾਈਨ। ਤੇ ਪੈਲੇ ਸਾਈਜ਼ ਵੱਡਾ ਆ ਗਿਆ, ਫਿਰ ਉਸ ਤੋਂ ਬਾਦ ਚੇਂਜ ਕਰਵਾਨ ਵਾਸ 'ਤੇ ਭੇਜਿਆ, ਉਸ ਤੋਂ ਬਾਦ ਫਿਰ ਛੋਟਾ ਆ ਗਿਆ, ਫਿਰ ਮੈਂ ਕਿਸੇ ਹੋਰ ਨੂੰ ਦੇਨਾ ਪੇਆ ਮੈਨੂੰ।
ਹਾਂ, ਬਸ ਓਈ ਨਾ ਫੇਰ ਐ ਤੇ ਦੇਖੋ, ਤੁਸੀਂ ਪਤਾ ਕੀ ਕਰਨਾ ਸੀਗਾ, ਭੈਨ ਹੂੰ, ਤੁਸੀਂ ਨਾ ਦੇਖ ਕੇ ਮੰਗਾਂਦੇ ਮਤਲਬ, ਮੈਂ ਵੈਸੇ ਤੁਆਨੂੰ ਸਲਾਹ ਦੇਵਾਂ ਤੁਸੀਂ ਅੱਗੋਂ ਦੀ ਕਦੇ ਵੀ ਮੰਗਾਂਨਾ ਹੁੰਦੈ ਨਾ, ਤੁਸੀਂ ਨਾ ਹਰ ਇੱਕ ਸਾਈਜ਼ ਦੇ ਅਕੋਡਿੰਗ ਉਦਾ ਰਿਵਿਊ ਚੈੱਕ ਕਰਿਆ ਕਰੋ। ਮੰਨ ਲਓ, ਤੁਸੀਂ ਐਕਸਲ ਸਾਈਜ਼ ਮੰਗਾਇਆ, ਹੈਨਾ? ਮੰਨ ਲਓ। 'ਤੇ ਤੁਸੀਂ ਓਦੇ ਰਿਵਿਊ 'ਚ ਦੇਖ ਖੋ, ਕਿ ਕਈ ਲੋਗ ਐਸੇ-ਐਸੇ ਵੀ ਰਿਵਿਊ ਦਿੰਦੇ ਨੇ ਕਈ ਲੋਗ। ਕਿ ਬਈ, ਮਤਲਬ ਸਾਈਜ਼ ਇਸ਼ੂ ਏ, ਨਈ ਏ। ਅੱਛਾ ਹੈਨਾ, ਹੁਨ ਤੁਸੀਂ ਓ, ਮੈਂ 'ਤੇ ਤੁਹਾਨੂੰ ਵੀ ਏਈ ਸਲਾਹ ਦਾਂਗਾ, ਅਹ ਮੈਂ ਬਾਈ ਚਾਂਸ ਜਿੱਦਾਂ ਹੁਨ ਤੁਸੀਂ ਐਕਸਲ ਸਾਈਜ਼ ਮੰਗਾਇਆ, ਤੁਆਨੂੰ ਨਈ ਕੰਫਰਡ ਸੀ, ਤੁਸੀਂ ਰਿਵਿਊ ਦੇਨਾ ਚਾਈਦਾ ਸੀ ਤੁਆਨੂੰ ਕਿ ਬਈ ਐਕਸਲ ਸਾਈਜ਼ 'ਚ ਕੁਛ ਕਿਉਂਕਿ ਕੰਪਨੀ ਜਦੋਂ ਰਿਵਿਊ ਚੈੱਕ ਕਰਦੀ ਨਾ ਫਿਰ ਓ ਆਪਨੇ ਪ੍ਰੋਡਕਟ ਨੂੰ ਹੋਰ ਵਧੀਆ ਬਨਾਣ ਦੀ ਕੋਸ਼ਿਸ਼ ਕਰਦੀ ਐ।
ਅੱਛਾ-ਅੱਛਾ।
ਤੇ ਮੇਰੇ ਅਕੋਡਿੰਗਲੀ ਤੇ ਦੇਖੋ ਐ ਹੀ ਬੈਸਟ ਏ ਤੁਸੀਂ ਆਪਨਾ ਓਨਲਾਈਨ ਵੀ ਖਰੀਦੇਆ ਕਰੋ ਸ਼ੋਪਿੰਗ ਕਰੇਆ ਕਰੋ। ਕੇਉਂ ਕਿਉਂਕਿ ਤੁਆਨੂੰ ਅੱਛੇ-ਅੱਛੇ ਔਫਰਸ ਮਿਲਨਗੇ।
ਅੱਛਾ-ਅੱਛਾ ਨਈਂ ਔਫਰ ਵਗੈਰੇ ਦੇ ਤਾਂ ਮੈਨੂੰ ਮੈਸੇਜ ਵਗੈਰਾ ਆਂਦੇ ਰੈਂਦੇ ਨੇ
ਜਿਵੇਂ ਔਫਰ ਵਗੈਰਾ ਹੁੰਦੇ ਨੇ ਨਾ ਤੇ ਫਿਰ ਮੈਨੂੰ ਮੈਸੇਜ ਆ ਜਾਂਦੈ ਕਿ, ਔਫਰ ਐ, ਚਾਰ ਤਾਰੀਕ ਦੈ ਯਾ ਪੰਜ ਤਾਰੀਕ ਦੈ।
ਅੱਛਾ
ਕੋਈ ਨੀਂ, ਇਸ ਵਾਰ ਕੋਈ ਨੀ ਟਰਾਈ ਕਰਕੇ ਦੇਖਾਂਗੇ ਓਨਲਾਈਨ ਕੁਛ।
ਹਾਂ, ਤੁਸੀਂ ਇੱਕ ਕੰਮ ਕਰਨਾ, ਏ, ਇਸ ਵਾਰ ਜੇੜੇ ਤੁਸੀਂ ਮਤਲਬ ਆਪਨਾ ਮੈਂ ਸੁਨੇਆ ਸੀ ਤੁਸੀਂ ਪੰਜਾਬ ਜਾਨਾ ਏ ਲਾਹੌਰ ਘੁੰਮਨ ਹੈਨਾ ਪਾਕਿਸਤਾਨ ਵਾਲੀ ਸਾਈਡ ਤੇ ਜੇ ਤੁਸੀਂ ਓਧਰ ਜਾਣਾ ਨਾ ਗੁ ਗੁਰਦੁਆਰਾ ਨਨਕਾਣਾ ਸੈਬ ਗੁਰਦੁਆਰਾ ਜੇੜਾ ਆਪਨਾ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਮੈਂ ਸੁਨੇਆ ਓਧਰ ਜਾਣੈ ਤੇ ਤੁਸੀਂ ਹੁਨ ਇੱਕ ਕੰਮ ਕਰਨਾ ਤੁਸੀ ਜੇੜੀ ਆਪਨੀ ਸ਼ੋਪਿੰਗ ਕਰਨੀ ਨਾ, ਮੇਰੇ ਅਕੋਡਿੰਗ ਤੁਸੀਂ ਓਨਲਾਈਨ ਕਰਨਾ ਕੇਓਂਕਿ ਤੁਆਨੂੰ ਅੱਛੇ-ਅੱਛੇ ਔਫਰਸ ਮਿਲ ਜਾਨਗੇ, ਜਿਦੇ ਨਾਲ ਐ ਕਿ ਬਾਏ ਵਨ ਗੈਟ ਬਾਏ ਟੂ ਗੈਟ ਵਨ ਹੁੰਦੈ ਹਨਾ, ਕਈ ਵਾਰ ਬਾਏ ਥਰੀ ਗੈਟ ਟੂ ਹੁੰਦੈ ਇਸ ਕਰਕੇ ਅਲੱਗ-ਅਲੱਗ ਨੇ ਔਫਰ ਤੇ ਹਨਾ ਦੋ ਦੇ ਨਾਲ ਇੱਕ ਫ੍ਰੀ, ਤਿੰਨ ਦੇ ਨਾਲ ਦੋ ਫ੍ਰੀ ਏਕ ਦੇ ਨਾਲ ਏਕ ਫ੍ਰੀ, ਥੋੜਾ ਜਾ ਤੁਸੀ ਦੇਖ ਲੇਆ ਕਰੋ, ਮਤਲਬ ਚੈੱਕ ਕਰੇਆ ਕਰੋ, ਮਤਲਬ ਨਾ ਅਪ ਟੂ ਡੇਟ
ਕੋਈ ਨੀਂ, ਇਸ ਵਾਰ ਦੇਖਾਂਗੀ। ਜਰੂਰ ਕਰਾਂਗੇ ਸ਼ੋਪਿੰਗ ਕਿਉਂਕਿ ਜਾਨਾ ਤੇ ਹੈ ਈ ਐ, ਦੇਖੋ ਸ਼ੋਪਿੰਗ ਤੇ ਜਰੂਰੀ ਐ ਕਰਨੀ।
ਹਾਂ, ਮੇਰੇ ਅਕੋਡਿੰਗ ਨਾ ਤੁਸੀਂ ਭੈੰਜੀ ਹਰ ਇੱਕ ਓਦੇ ਹਿਸਾਬ ਨਾਲ ਮਤਲਬ ਸਾਈਟ ਤੇ ਤੁਸੀ ਚੈੱਕ ਕਰਦੇਆ ਰੇਆ ਕਰੋ। ਅਪ ਟੂ ਡੇਟ ਰਓ, ਹਨਾ ਮਤਲਬ ਜਿਵੇਂ-ਜਿਵੇਂ ਤੁਸੀ ਕੱਪੜੇ ਹੁਨ ਤੁਸੀਂ ਪਿੱਛੇ ਦੇਖੇਆ ਸੀ ਸੇਲ ਲੱਗੀ ਸੀ, ਆਪਨਾ ਪ੍ਰੋਡਕਟ ਦੀ ਲੀਕਾ ਤੇ ਲੀਕਾ ਦੇ ਪ੍ਰੋਡਕਟ ਸੀਗੇ, ਤੇ ਨਾਏਕਾ ਨੇ ਸੇਲ ਕੱਢੀ ਸੀਗੀ। ਫਿਫਟੀ-ਫਿਫਟੀ ਦੇ ਤੇ ਕਿੰਨੇ ਵਦੀਆ ਮਤਲਬ ਤੁਸੀਂ ਮੰਨੋਗੇ, ਸੀਰਮ ਹੋਗੇ, ਹੈਨਾ ਫੇਸ ਪੈਕ ਹੋਗੇ ਅ ਆਪਨਾ ਓ ਹੋ ਗੇਆ, ਕੀ ਕੇਂਦੇ ਨੇ, ਅ ਫੇਸ ਸ ਮੇਕਅਪ ਸਪਰੇ, ਫੇਸ ਸਪਰੇ, ਡੇ ਕਰੀਮ ਨਾਈਟ ਕਰੀਮ ਐ ਸਬ ਕੁਛ ਫਿਫਟੀ- ਫਿਫਟੀ ਔਫਰ ਤੇੇ ਬੜੀ ਵਦੀਆ ਮਤਲਬ ਸੇਲ ਹੋਈ ਸੀਗੀ, ਤੇ ਮੇਰੇ ਵੀ ਕਾਫੀ ਨੋਨ ਹੈਗੇ ਜਿੰਨਾਂ ਨੇ ਕਾਫੀ ਕੁਛ ਪਰਚੇਸ ਕੀਤਾ ਸੀਗਾ, ਤਾਂ ਓਨਾਂ ਦਾ ਬੋਹਤ ਵਦੀਆ ਐਕਸਪੀਰੀਅੰਸ ਸੀਗਾ।
ਅੱਛਾ, ਅਗਰ ਜੇ ਅਸੀ ਕੰਪਨੀ ਦਾ ਮੰਗਵਾਨਾ ਐ ਓਦੇ 'ਚ ਕੰਪਨੀ ਦੇ ਲੱਗਦੇ ਨੇ, ਜਿਵੇਂ ਮੈਬਲੀਨ ਵਗੈਰਾ ਹੋਗੀ ਸਵਿਸ ਬਿਊਟੀ ਹੋ ਗੀ
ਹਾਂ, ਦੇਖੋ ਪਤਾ ਕਿ ਨਾਏਕਾ ਇੱਕ ਐਸਾ ਮਤਲਬ ਤੁਆਡਾ ਐਪ ਲਗਾ ਲੋ ਤੁਸੀ, ਇੱਕ ਸਟੋਰ ਏ। ਜਿੱਥੇ ਤੁਆਨੂੰ ਹਰ ਇੱਕ ਬ੍ਰੈਂਡ ਦੇ ਅਲੱਗ-ਅਲੱਗ ਪ੍ਰੋਡਕਟ ਮਿਲਨਗੇ। ਅਲੱਗ-ਅਲੱਗ ਬ੍ਰੈੰਡ ਦੇ ਅਲੱਗ-ਅਲੱਗ ਪ੍ਰੋਡਕਟ ਤੁਆਨੂੰ ਮਤਲਬ ਹਰ ਇੱਕ ਡਿਸਕਾਊਂ, ਮੰਨ ਲਓ ਹਰ ਚੀਜ਼ ਮਤਲਬ ਤੁਆਨੂੰ ੳਈ ਕੈ ਰਏ ਨਾ ਤੁਸੀ ਕਦੇ ਔਨਲਾਈਨ ਵਾਲੀ ਸਾਈਡ ਜਾਂਦੇ ਨੀ ਨਾ ਏਨਾ ਅਗਰ ਤੁਸੀ ਔਨਲਾਈਨ ਸ਼ੋਪਿੰਗ ਕਰਦੇ ਰੳਗੇ ਨਾ ਤੇ ਤਾਨੂ ਕੂਪਨਸ ਵੀ ਮਿਲਨਗੇ ਜਿਦਾ ਬੋਤ ਬੈਨੀਫਿਟ ਐ, ਮਨ ਲੋ ਤੁਸੀ ਬਾਰਾਂ ਹਜਾਰ ਦੀ ਸ਼ੋਪਿੰਗ ਕੀਤੀ ਤੁਆਡੇ ਕੋਲ ਤਿੰਨ ਹਜ਼ਾਰ ਦਾ ਕੂਪਨ ਏ, ਬਾਰਾਂ ਹਜਾਰ ਵਾਲਾ ਸਮਾਨ ਤਾਨੂੰ ਸਿੱਧਾ ਨੌ ਹਜ਼ਾਰ ਦਾ ਤੁਆਡੇ ਤਿੰਨ ਹਜਾਰ ਬੱਚ ਗੇ, ੳਈ ਚੀਜ ਅਗਰ ਤੁਸੀ ਔਫਲਾਈਨ ਕਰਦੇ ੳ, ਸਟੋਰ ਚ ਵਿਜਿਟ ਕਰਦੇ ੳ, ਤਾਨੂੰ ਕੂਪਨ ਨਈ ਮਿਲਣਗੇ ਹਾਂ ਡਿਸਕਾਊਂਟ ਹੋ ਸਕਦਾ ਤਾਨੂੰ ਮਿਲ ਜਾਏ ੳਹ ਵੀ ਕਿਸੇ-ਕਿਸੇ ਆਈਟਮ ਤੇ ਹੈਨਾ।
ਅੱਛਾ। ਕੋਈ ਨਈ ਮੈਂ ਇਸ ਵਾਰ ਟਰਾਈ ਕਰਕੇ ਦੇਖਾਂਗੀ ਜਰੂਰ।
ਹਾਂ ਤੁਸੀ
ਦੇਖੋ ਕਈ ਔਨਲਾਈਨ ਅੱਛੀ ਵੀ ਸ਼ੋਪਿੰਗ ਹੈਗੀਆਂ ਨੇ ਕਈਆਂ ਵਾਸਤੇ ਜਿਵੇਂ ਅਸ ਕਲ ਬਲਿੰਕਟ ਐਪ ਚੱਲੀ ਐ।
ਹਾਂ
ਔਨਲਾਈਨ ੳਦੇ ਚ ਕਿ ਕਿਨਾ ਫੈਦਾ ਐ ਸਾਨੂੰ ਕਿ ਬਈ ਅਗਰ ਕੋਈ ਘਰ ਬਾਏ ਚਾਂਸ ਕਸਟਮਰ ਕੋਈ ਆਏਆ ਹੋਏ ਘਰ ਗੈਸਟ ਆਏਆ ਹੋਏਆ ਕੁਛ ਐ, ਤੇ ਅਸੀ ਨਾਲ ਦੇ ਨਾਲ ਈ ਕੋਈ ਚੀਜ ਮੰਗਵਾਨੀ ਹੋਏ ਬੰਦਾ ਮੰਗਵਾ ਲੈਂਦਾ ਅਗਰ ਕੱਲਾ ਹੋਏ ਤਾਂ। ਹਾਂ-ਹਾਂ।
ਤੁਵਾਨੂੰ ਤੁਆਡੇ ਘਰ ਚ ਸਮਾਨ ਮਿਲ ਜਾਏਗਾ ਦਸ ਮਿਨਟ
ਹਾਂ। ਬਲਿੰਕੇਟ ਐਪ ਤਾਂ ਬੋਹਤ ਜਾਦਾ ਅੱਛੀ ਆ, ਬੋਤ ਫੈਦੇ ਨੇ ੳਦੇ ਸਾਨੂੰ।
ਹਾਂਜੀ ਚਲੋ ਫੇਰ ਠੀਕ ਭੈਨ ਜੀ, ਸਤਿ ਸ਼੍ਰੀ ਅਕਾਲ।
ਠੀਕ ਐ, ਸਤਿ ਸ਼੍ਰੀ ਅਕਾਲ ਜੀ।